ਹੈਲੋ!
ਸਤਿ ਸ੍ਰੀ ਅਕਾਲ ਜੀ!
ਹਾਂਜੀ। ਸਪ੍ਰੀਤ
ਹੋਰ, ਕਿਵੇੇਂ ਓ?
ਬਸ ਠੀਕ ਆ। ਤੁਸੀਂ ਦੱਸੋ, ਕਿਵੇਂ ਓ?
ਬਸ-ਬਸ। ਅਸੀ ਵੀ ਠੀਕ ਹਾਂ। ਹੋਰ ਦੱਸੋ, ਤੁਸੀਂ ਕੀ ਕਰ ਰਹੇ ਹੋ?
ਕੁਸ਼ ਨੀ।
ਅੱਛਾ। ਹੋਰ, ਹਾਂਜੀ ''ਮੈਂ ਤਾਂ, ਖਾਲਿਆ ਤੁਸੀ?
ਮੈਂ, ਵੀ, ਖਾ ਲਿਆ ਏ।
ਅੱਛਾ! ਹੋਰ ਸੁਣਾਓ?
ਹੋਰ, ਤੁਹਾਡੇ ਪਰਿਵਾਰ'ਚ ਸਭ ਠੀਕ ਨੇ?
ਹਾਂਜੀ। ਸਾਡੇ ਪਰਿਵਾਰ'ਚ ਸਭ ਠੀਕ ਨੇ। ਤੁਸੀਂ ਦੱਸੋ ਤੁਹਾਡੇ ਮੰਮੀ-ਪਾਪਾ ਠੀਕ ਨੇ?
ਹਾਂਜੀ।
ਚਾਰ, ਤੁਹਾਡੀ ਭੈਣਾ
ਉਹ ਵੀ, ਠੀਕ ਨੇ।
ਅ ਹੋਰ, ਤੁਸੀ ਕੀ ਕਰ ਰਹੇ ਸੀ?
ਹਾਂਜੀ।
ਅੱਛਾ! ਤੇ, ਤੁਸੀ ਦੀਵਾਲੀ ਤੇ, ਕੀ ਕੀਤਾ ਸੀ?
ਨੀ, ਬਸ ਸਾਰਿਆਂ ਨੇ ਰੱਲ੍ਹਕੇ ਗੁਰਦੁਆਰੇ 'ਚ ਮੱਥਾ ਟੇਕ ਕੇ ਆਏ ਸੀ।
ਅੱਛਾ!
ਤੇ ਬੱਚਿਆ ਨੇ, ਭਟਾਕੇ ਵਜਾਏ ਸੀ।
ਤੁਸੀਂ, ਦੀਵਾਲੀ ਵਾਲੇ ਦਿਨ ਪਹਿਲਾਂ ਸਵੇਰੇ ਗੁਰਦੁਆਰੇ ਜਾਂਦੇ ਹੋ।
ਹਾਂਜੀ- ਹਾਂਜੀ, ਜਾਂਨੇ ਆ।
ਪਹਿਲਾਂ ਗੁਰਦੁਆਰਾ ਸਾਹਿਬ ਜਾਂਦੇ ਆ, ਸਵੇਰੇ ਦੀਵਾਲੀ ਵਾਲੇ ਦਿਨ, ਤੇ ਉੱਥੇ ਕੈਂਡਲਸ ਤੇ, ਦੀਵੇ ਲਾਕੇ ਆਦੇ ਨੇ। ਉਹ ਤੋਂ, ਬਾਅਦ ਫਿਰ ਅਸ ਘਰੇ ਸੈਲੀਬ੍ਰੇਟ ਕਰਦੇ ਨੇ। ਤੁਸੀਂ ਕੀ-ਕੀ ਬਣਾਂਦੇ ਹੋ ਦਿਵਾਲੀ ਤੇ?
ਅਸੀਂ ਮਠਾਈਆਂ ਲਿਆਂਦੇ ਨੇ
ਅੱਛਾ!
ਐਵੇਂ ਜਿ, ਜਿਵੇਂ ਖਿੱਲਾਂ ਹੋ ਗਈਆਂ ਨੇ। ਇਹਦਾ ਪ੍ਰਸਾਦ।
ਅੱਛਾ।
ਹਾਂਜੀ। ਤੁਸੀਂ ਦੱਸੋ ਕਿਵੇਂ?
ਅਸੀਂ ਵੀ ਐਵੇਂ ਕਰਦੇ ਨੇ, ਅਸੀਂ ਅ ਮਿਠਾਈਆਂ ਵੀ ਲੈਕੇ ਆਂਦੇ ਨੇ, ਸਾਡੇ ਘਰੇ ਪੂੜੀਆਂ ਵੀ ਬਣਦੀਆਂ ਨੇ, ਦੀਵਾਲੀ ਵਾਲੇ ਦਿਨ।
ਹਾਂਜੀ, ਸਾਡੇ ਘਰੇ ਨੀ
ਅਸੀਂ ਹੋਲ੍ਹੀ ਤੇ, ਵੀ, ਅ, ਹੋਲ੍ਹੀ ਤੇ, ਵੀ ਅਸੀਂ ਕਚੋਰੀਆਂ ਵਗੈਰਾ ਐਵੇਂ ਦੇ
ਹਾਂਜੀ। ਸਾਡੇ ਵੀ ਹੋਡੀ ਤੇ ਕਚੋਰੀਆਂ ਜਿਵੇਂ, ਐਵੇਂ ਮਿੱਠੇ'ਚ ਹੋ ਗਿਆ, ਕਚੋਰੀਆਂ ਹੋ ਗਈਂ। ਆ ਮਨਾਦੇ ਨੀ। ਤੇ, ਸਾਰੇ ਬੱਚੇ ਰਲ ਕੇ, ਹੋਲੀ ਖੇਡਦੇ ਨੇ।
ਅੱਛਾ, ਆ ਤਿਉਹਾਰਾਂ ਤੇ ਵੈਸੇ ਮਜ਼ੇ ਨੇ। ਆਉਂਦਾ, ਦੁਸਹਿਰੇ ਤੇ ਵੀ ਅਸੀਂ ਮੱਥਾ ਟੇਕਦੇ ਨੇ
ਹਾਂਜੀ--ਹਾਂਜੀ ਸਾਆ। ਅੱਸੀ ਵੀ, ਟੇਕਦੇ ਹਾਹਾਂ ਜੀ।
ਹੁਣ ਹੁਣ ਕੀ ਵਾਰ ਤਾਂ ਦੀਵਾਲੀ ਸਰਦੀਆਂ ਚ ਹੈ ਪਿਛਲੀ ਵਾਰ ਤਾਂ ਬਹੁਤਅ ਗਰਮੀ ਸੀ, ਦੀਵਾਲੀ ਤੇ।
ਹਾਂਜੀ।
ਹਾਂਜੀ, ਇਹ ਤਾਂ ਹੈ।
ਹਾਂਜੀ ਹਾਂਜੀ।
ਹੋਰ ਦੱਸੋ ਤੁਸੀਂ?
ਹੋਰ ਤੁਸੀਂ ਠੀਕ ਹੋ?
ਮਨਾਂਦੇ ਓ, ਕਿਹੜਾ--ਕਿਹੜਾ
ਅਸੀਂ ਲੋਹੜੀ ਮਨਾਉਂਦੇ ਨੇ ਹੋਲੀ
ਲੋਹੜੀ। ਲੋਹੜੀ, ਦੇ ਤੇ ਪੰਜਾਬੀਆ, ਦੇ ਢੋਲ ਵਗੈਰਾ ਵਜਦੇ ਜਦਾ ਹੈ ਜਿਹਨੂੰ ਸਾਡੇ ਹਨਾ ਹੁ ਮੂੰਗਫਲੀਆਂ, ਰੇਵੜੀਆਂ ਤੇ ਮੱਕੀ, ਦੇ ਦਾਣੇ
ਹਾਂਜੀ, ਸ਼ਾਮੀ ਗੁਰਦੁਆਾਰਾ ਸਾਹਿਬ, ਜਾ ਕੇ ਮੱਥਾ ਟੇਕ, ਕੇ ਆਉਦੇ ਨੇ।
ਅਸੀਂ ਤਾਂ, ਸ਼ਾਮੀ ਜਾਂਦੇ ਨੇ ਪਹਿਲਾਂ ਗੁਰਦੁਆਰਾ ਸਾਹਿਬ, ਜਾਂਦੇ ਨੇ ਫਿਰ, ਆ ਕੇ ਘਰੇ ਲੋਹੜੀ ਮਨਾਉਂਦੇ ਨੇ ਸਾਰੇ। ਇਕੱਠੇ ਹੋ ਕੇ, ਸਾਡੇ ਚਾਚੇ ਤਾਏ ਸਾਰੇ ਅਸੀਂ, ਬੋਲੀਆਂ ਪਾਉਂਦੇ ਨੇ, ਉੱਥੇ ਡਾਂਸ ਕਰਦੇ ਨੇ ਵਧੀਆ, ਨਾਚ ਗਾਣਾ ਕਰਕੇ ਫੇਰ ਅਸੀਂ ਉੱਥੇ ਮਤਲਬ ਐਵੇਂ ਸਾਡੇ ਲੋਹੜੀ, ਮੰਨਦੀ ਹੈ ਫਿਰ ਸਾਰੇ ਇਕੱਠੀ ਰਹਿੰਦੇ ਨੇ ਉਨੂੰ, ਨਾਚ ਗਾਣਾ ਇਕੱਠੇ ਅਸੀਂ ਤਾਂ ਸਾਰੇ ਇਕੱਠੇ ਮਨਾ ਲੈਂਦੇ ਨੇ, ਕਈ ਲੋਕੀ ਹੁੰਦੇ ਨੇ, ਜਿਹੜੇ ਆਪਣੇ ਘਰ ਘਰ ਮਨਾਉਂਦੇ ਨੇ। ਪਰ ਅਸੀਂ ਨਈ, ਐਵੇਂ ਕਰਦੇ ਅੱਸੀਂ
ਹਾਂਜੀ, ਸਾਡੇ ਵੀ ਐਵੇਂ ਸਾਰੇ ਪਰਿਵਾਰ ਆਲੇ, ਇਕੱਠੇ ਹੋ ਕੇ ਮਨਾਉਂਦੇ ਨੇਏ।
ਹਾਂਜੀ, ਸਾਡੇ ਘਰ ਵੀ ਐਵੇਂ ਹੀ ਕਰਦੇ ਨੇ।
ਹਾਂਜੀ ਹਾਂਜੀ।
ਮਨਾਉਂਦੇ ਨੇ?
ਹਾਂਜੀ।
ਹਾਂਜੀ, ਹੋਰ ਕਿਹੜਾ ਕਿਹੜਾ ਤਿਉਹਾਰ, ਮਨਾਉਂਦੇ ਹੋ ਤੁਸੀਂ?
ਅਹ ਵਿਸਾਖੀ ਹੋ ਗਈ, ਜਿਵੇਂ ਵਿਸਾਖੀ ਤੇ ਤਾਂ ਗੁਰਦੁਆਰੇ ਸਾਹਿਬ, ਵੀ ਜਾਂਦੇ ਨੇ?
ਅੱਛਾ ਅਸੀਂ ਵੀ ਜਾਂਦੇ ਨੇ ਅਸੀਂ ਸਾਡੇ ਪਿੰਡ ਹੀ ਜਾਂਦੇ ਨੇ।
ਹਾਂਜੀ, ਅਸੀਂ ਵੀ
ਅੱਛਾ-ਅੱਛਾ।
ਜੀ ਜੀ।
ਅਸੀਂ ਵੀ, ਆਪਣੇ ਪਿੰਡ ਚ ਹੀ ਜਾਂਦੇ ਨੇ, ਸਾਡੇ ਵਿਸਾਖੀ, ਵੀ ਬਹੁਤ ਵਧੀਆ ਮਨਾਉਂਦੇ ਨੇ।
ਹਾਂਜੀ, ਅਹ ਸਾਡੇ ਇੱਥੇ ਵੀ, ਨਾਲੇ ਦੀਵਾਲੀ ਮਨਾਉਂਦੇ ਨੇ
ਦੱਸਹਿਰਾ ਹੋ ਗਿਆ
ਅੱਛਾ?
ਹਾਂਜੀ, ਅਤੇ ਗੁਰਪੁਰਬ।
ਹਾਂ, ਪੰਜਾਬੀਆਂ ਦੇ ਤਾਂ, ਆਹੀ ਤਿਉਹਾਰ ਨੇ ਬਸ।
ਹਾਂਜੀ--ਹਾਂਜੀ।
ਹਾਂਜੀ, ਰੱਖੜੀ ਵੀ ਮਨਾਉਂਦੇ ਨੇ, ਸਾਡੇ ਘਰੇ। ਰੱਖੜੀ ਤੇ ਵੀ ਆ ਰੱਖੜੀ ਤੇ ਵੀ ਅਸੀਂ ਮਤਲਬ ਵਧੀਆ। ਕਰਦੇ ਨੇ ਭੈਣ ਭਰਾ,
ਹਾਂਜੀ, ਸਾਡੇ ਵੀ ਸਾਡੇ ਸਾਰੇ ਪਰਿਵਾਰ ਆਲੇ ਇਕੱਠੇ। ਹੋ ਕੇ ਕਰਦੇ ਨੇ,
ਹੁੰ, ਹੋਰ ਸੁਣਾਓ?
ਬਸ ਠੀਕ ਹੈ, ਤੁਸੀਂ ਸੁਣਾਓ?
ਹੁਣ ਤੇ ਜੁਨ ਦੀ ਛੁੱਟੀਆਂ ਨੇ ਹੁਣ ਤਾਂ ਬਸ, ਆਹੀ ਕਿੱਥੇ ਬੰਦਾ ਯਾਤਰਾ ਕਰਾਵੇ। ਉੱਥੇ ਚਲਾ ਜਾਵੇ, ਜੂਨ ਦੀ ਛੁੱਟੀਆਂ ਚ ਪਰ ਲੋਕਾਂ ਨੂੰ ਹੁਣ ਘਰਾ ਨਹੀਂ ਰਹੀ ਕਿੱਥੇ ਵੀ ਜਾਣ ਦੀ ਆਣ ਦੀ ਲੋਕ, ਕਿ ਕੁਛ ਸਮਝਦੇ ਹੀ ਨਹੀਂ ਹੈਗੇ, ਬਿਲਕੁਲ ਵੀ
ਹਾਂਜੀ ਏਦਾਂ ਹੀ ਹੁੰਦਾ।
ਬੰ ਬੰਦਿਆਂ ਨੇ ਆਪਣਾ ਸਾਰਾ, ਲਾਈਫ ਸਟਾਈਲ ਖ਼ਰਾਬ ਕੀਤਾ ਹੋਇਆ ਹੈ, ਜੀਵਨ ਦਾ
ਹਾਂਜੀ-ਹਾਂਜੀ, ਲੋਕੀ-ਲੋਕੀ ਜਿਵੇਂ ਮੱਥਾ ਗੁਰਦੁਆਰੇ ਸਾਹਿਬ ਜਾਂ ਆਦੇ ਸੀ, ਸ਼ਾਮੀ ਉਹ ਵੀ ਨੀ ਜਾਂਦੇ ਹੋਣ ਤਾਂ ਹੁਣ। ਸਾਰਾ ਦਿਨ ਸਿਰਫ ਫੋਨਾਂ ਵਿੱਚ ਲੱਗੇ ਰਹਿੰਦੇ ਨੇ ਲੋਕ,
ਉਹੀ ਤੇ ਲੋਕਾਂ ਨੇ ਆਪਣਾ ਜੀਵਨ ਸਾਰਾ ਖ਼ਰਾਬ ਕੀਤਾ ਹੋਇਆ। ਜੀਵਨ ਦਾ ਲਾਈਫ ਸਟਾਈਲ ਬਿਲਕੁਲ ਖ਼ਰਾਬ ਹੈ ਲੋਕਾਂ ਦਾ ਹੁਣ ਤੇ
ਸਵੇਰੇ ਵੀ ਲੋਕੀ ਅੱਠ-ਅੱਠ ਨੌ-ਨੌ ਵਜੇ ਉੱਠਦੇ ਨੇ, ਹੁਣ-ਹੁਣ ਤਾਂ ਏਦਾਂ, ਹੁੰਦਾ ਹੀ ਨਹੀਂ ਜਿਵੇਂ, ਪਹਿਲਾਂ ਲੋਕੀ ਛੇ-ਛੇ ਵਜੇ ਉੱਠ ਕੇ ਸ਼ੈਰ ਕਰਾ ਕਰਦੇ ਸੀ। ਹੁਣ ਤਾਂ ਏਦਾਂ ਹੁੰਦਾ ਹੀ ਨਹੀਂ,
ਹੁੰ, ਹਾਂਜੀ ਤੇ ਆੱਧੇ ਤਾਂ ਐਵੇਂ ਵੀ ਹੁੰਦੇ ਨੇ ਬਹੁਤ ਲੋਕ ਕਿ ਸਵੇਰੇ ਉੱਠ ਕੇ ਪਹਿਲਾਂ ਗੁਰਦੁਆਰਾ ਸਾਹਿਬ ਜਾਂਦੇ ਨੇ ਪਾਠ ਕਰਦੇ ਨੇ,
ਹਾਂਜੀ,
ਫੇਰ ਉੱਥੋਂ ਬਾਕੀ, ਬਾਕੀ ਆਪਣਾ ਕੰਮ ਵਗੈਰਾ ਦੇਖਦੇ, ਨੇ ਹੁਣ ਦੇ ਹੁਣ ਦੇ ਬੱਚੇ ਤਾਂ ਸਿਰਫ ਅੱਠ ਨੌ ਵਜੇ ਉੱਠਦੇ ਨੇ ਬਸ ਚਲੋ ਕਿੱਥੇ ਜਾਣਾ ਨੀ ਕਿੱਥੇ ਆਣਾਵ ਨੀ ਕੋਈ ਕੰਮ ਨੀ ਕਰਨਾ,
ਹੁਣ ਦੀ ਜਨਰੇਸ਼ਨ ਨੂੰ ਤਾਂ ਆਪਣੇ ਅ ਧਰਮ ਬਾਰੇ ਵੀ ਪਤਾ ਨੀ, ਉਹਨਾਂ ਨੂੰ ਐ ਵੀ ਨੀ ਪਤਾ ਕਿ ਸਾਡੇ, ਗੁਰੂਆਂ ਦਾ ਵੀ ਪਤਾ ਨੀ ਉਹਨਾਂ ਨੂੰ ਤਾਂ,
ਸਹੀ ਗੱਲ ਹੈ, ਅੱਜ-ਕੱਲ ਬਿਲਕੁਲ ਵੀ ਨੀ ਪਤਾ ਬਿਲ ਕੁੁਲ ਵੀ ਬੱਚੇ ਇੰਟਰਸਟ ਨਹੀਂ ਰੱਖਦੇ ਇਨ ਚੀਜ਼ਾਂ ਚ,
ਹਾਂਜੀ, ਬੱਚਿਆਂ ਨੂੰ ਤਾਂ ਬੱਚਿਆਂ ਨੂੰ ਤਾਂ ਸਿਰਫ ਫੋਨਾਂ ਚ ਇੰਟਰਸਟ ਚ ਬੱਚੇ ਫੋਨਾਂ ਚ ਗਾਣੇ ਸੁਣਦੇ ਨੇ ਗਾਣੇ, ਉਹਨਾਂ ਨੂੰ ਜਿਹੜਾ ਮਰਜ਼ੀ ਪੁੱਛ ਲਓ। ਉਹ ਆਉਂਦੇ ਆ ਉਹਨਾਂ ਨੂੰ,
ਸਹੀ ਗੱਲ ਹੈ,
ਬਸ ਅੱਜ-ਕੱਲ੍ਹ ਦੇ ਜਵਾਕਾਂ ਦਾ ਹੀ ਕੰਮ ਹੈ।
ਹਾਂਜੀ,
ਬੰਦਿਆਂ ਨੂੰ ਆਪਣੀ ਪਰੰਪਰਾ ਸਮਝਣੀ ਚਾਹੀਦੀ ਹੈ, ਆਪਣੇ ਧਰਮ ਬਾਰੇ ਵੀ, ਪਤਾ ਹੋਣਾ ਚਾਹੀਦਾ, ਆਪਣੇ ਗੁਰੂਆਂ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ।
ਹਾਂਜੀ-ਹਾਂਜੀ,
ਕੀ ਕਹਿ ਸਕਦੇ ਹੋ ਕਿਸੇ ਨੂੰ, ਹਾਜੀ ਤਾਂ ਹੀ ਤਾਂ ਹਰ ਚੀਜ਼, ਤਾਂ ਹਰ ਚੀਜ਼ ਦਾ ਲਾਈਫ ਸਟਾਈਲ ਖਰਾਬ ਹੈ ਲੋਕਾਂ ਦਾ ਭੋਜਨ ਦਾ ਕਿੱਥੇ ਆਉਣ ਜਾਣ ਦਾ
ਲੋਕੀ ਹੁਣ ਕਿਤੇ ਸ਼ਿਮਲਾ ਜਾਂਦੇ ਨੇ ਕਿਤੇ ਅਹ ਜਿਵੇਂ ਸ਼ਿਮਲਾ ਵੱਗੇ ਐਵੇਂ ਘੁੰਮਦੇ ਨੇ ਅੱਛਾ ਗੁਰੂ ਸਾਹਿਬ ਤੇ ਜਾਂਦੇ ਹੀ ਨੀ।
ਹਾਂਜੀ ਸਹੀ ਗੱਲ ਹੈ ਗੁਰਦੁਆਰਿਆਂ 'ਚ ਜਾਣਾ ਚਾਹੀਦਾ। ਪਰ ਬੱਚਿਆਂ ਦਾ ਕੀ ਟਾਈਮ ਹੈ ਕਿ ਅੱਜ ਕੱਲ੍ਹ ਬੱਚੇ ਕਿੱਥੇ ਜਾਂਦੇ ਨੇ ਬਸ ਸਿਰਫ ਕਿ ਵੀ ਇਹ ਸ਼ਿਮਲਾ ਚਲੇ ਗਏ ਤੁਹਾਡੀ ਗੱਲ ਸਹੀ ਹੈ ਇੱਥੇ ਚਲੇ ਗਏ ਉਹ ਉਹਨਾਂ ਦਾ ਇੰਟਰਸਟ ਹੀ ਨਹੀਂ ਹੈਗਾ ਉਹਨਾਂ ਦਾ ਖਿਆਲ ਹੀ ਨਹੀਂ ਹੈਗਾ ਵੀ ਆਪਣੇ ਗੁਰੂ ਘਰ ਜਾਈਏ ਉੱਥੇ ਮੱਥਾ ਟੇਕਏ ਉੱਥੇ ਵੇਖ ਦੇਖੀਏ ਕੀ- ਕੀ ਚੀਜ਼ਾਂ ਨੇ ਕੀ -ਕੀ ਨਹੀਂ।
ਹਾਂਜੀ ਪਹਿਲ ਪਹਿਲਾਂ ਤਾਂ ਜਿਵੇਂ ਬੱਚੇ ਸਾਰੇ ਇਕੱਠੇ ਹੋ ਕੇ ਸ਼ਾਮੀ ਖੇਲਦੇ ਹੁੰਦੇ ਸੀ। ਹੁਣ ਤਾਂ ਕੋਈ ਵੀ ਨੀ ਖੇਲ ਖੇਡਦਾ।
ਹਾਂਜੀ ਬਸ ਸਾਰੇ ਬੱਚੇ ਆਪਣੇ ਫੋਨਾਂ 'ਚ ਲੱਗੇ ਰਹਿੰਦੇ ਨੇ ਨਾ ਤਾਂ ਕਰਕੇ
ਹਾਂਜੀ
ਕਿਸੇ ਨੂੰ ਹੈ ਹੀ ਨਹੀਂ ਵੀ ਆਪਾਂ ਬਾਹਰ ਜਾਣਾ ਹੈ ਕਿਸੇ ਬਾਰੇ ਕੁਛ ਪੁੱਛਣਾ। ਕਿੱਥੋਂ ਆਪਾਂ ਥੋੜ੍ਹੀ ਬਹੁਤ ਆਪਣੇ ਬਜ਼ੁਰਗਾਂ ਕੋਲ ਵੀ ਨੀ ਕੋਈ ਬਹਿੰਦਾ ਅੱਜ
ਹਾਂਜੀ ਅੱਜ ਕੱਲ ਤਾਂ ਬੱਚੇ ਆਪਣੇ ਜਿਵੇਂ ਗ੍ਰੈਂਡ ਪੇਰੈਂਟਸ ਦੀ ਰਿਸਪੈਕਟ ਹੀ ਨਹੀਂ ਕਰਦੇ ਜਾਵਾਂ ਵੀ
ਹਾਂਜੀ ਸਹੀ ਗੱਲ ਹੈ।
ਚੇਂਜਿਸ ਆਉਣੇ ਚਾਹੀਦੇ ਆ ਨਾ ਆਪਣੇ ਘਰਦਿਆਂ ਬਾਰੇ ਕਿ ਵੀ ਉਹਨਾਂ ਨੂੰ ਪਤਾ ਲੱਗੇ ਕਿ ਵੀ ਕਿਵੇਂ, ਆਪਣਾ ਲਾਈਫ ਸਟਾਈਲ ਚੇਂਜ ਕਰਨਾ ਹੈ।
ਨ ਬਾਰੇ ਪਤਾ ਹੋਣਾ ਚਾਹੀਦਾ ਏ।
ਸਾਰੀ ਗੱਲਾਂ ਆਪਣੇ ਤਿਉਹਾਰਾਂ ਬਾਰੇ ਪਤਾ ਹੋਣਾ। ਚਾਹੀਦਾ ਕਿਵੇਂ ਫੈਸ ਜਿੰਨੇ ਵੀ ਤਿਉਹਾਰ ਨੇ। ਸਾਡੇ ਕਿਵੇਂ ਮਨਾਏ ਜਾਂਦੇ ਨੇ ਕੀ -ਕੀ ਕਰਦੇ ਨੇ ਅਸੀਂ ਸਭ ਕੁਛ ਆਪਾਂ ਨੂੰ ਪਤਾ ਹੋਣਾ ਚਾਹੀਦਾ।
ਹਾਂਜੀ ਉਹ ਬੱਚ ਬੱਚਿਆਂ ਨੂੰ ਅੱਜ ਕੱਲ੍ਹ ਇਹ ਪਤਾ ਹੀ ਨਹੀਂ ਕਿ ਸਾਨੂੰ ਆਪਣੇ ਫੈਸਟੀਵਲਸ ਕਿਵੇਂ ਸੈਲੀਬ੍ਰੇਟ ਕਰਨੇ ਨੇ।
ਹਾਂਜੀ ਉਹੀ ਗੱਲਤ ਹੈ ਮਨਾਉਣ ਬਾਰੇ ਆਪਣੇ ਫ ਆਪਣੇ ਤਿਉਹਾਰਾਂ ਨੂੰ ਮਨਾਉਣ ਦਾ ਪਤਾ
ਹਾਂਜੀ
ਅਸੀਂ ਤਾਂ ਆਪਣੇ ਮਤਲਬ ਪਰਿਵਾਰ ਦੇ ਜਿੰਨੇ ਵੀ ਬੱਚੇ ਨੇ ਆਪਾਂ ਤਾਂ ਸਭ ਨੂੰ ਸਮਝਾਉਂਦੇ ਨੇ। ਆਪਣੇ ਤਿਉਹਾਰਾਂ ਬਾਰੇ ਆਪਣੇ ਇਤਿਹਾਸ ਬਾਰੇ ਆਪਣੇ ਗੁਰੂਆਂ ਬਾਰੇ
ਹਾਂਜੀ ਏਦਾਂ ਹੀ ਹੋਣਾ ਚਾਹੀਦਾ ਪਰ ਅੱਧੇ ਬੱਚੇ ਸਮਝਦੇ ਨਹੀਂ।
ਆਪਣੇ -ਆਪਣੇ ਕਲਚਰ ਬਾਰੇ ਸਾਨੂੰ ਪੰਜਾਬੀ ਬੋਲਨੀ ਚਾਈਦੀ ਏ ਪੜ੍ਹਨੀ ਆਨੀ ਚਾਈਦੀ ਏ ਸਾਨੂੰ ਪੰਜਾਬੀ ਲਿਖ
ਹਾਂਜੀ ਹਾਂਜੀ ਏਦਾਂ ਈ ਹੋਣਾ ਚਾਈਦਾ। ਪਰ ਅੱਜ-ਕਲ ਦੇ ਬੱਚੇ ਇਨ ਚੀਜ਼ਾਂ 'ਚ ਇੰਟਰਸਟ ਈ ਨੀ ਲੈਂਦੇ ਨੇ। ਔ ਅੱਜ-ਕਲ ਆਪਣੇ ਪੇਰੈਂਟਸ ਦੀ ਰਿਸਪੈਕਟ ਨੀ ਕਰਦੇ।
ਹਾਂਜੀ ਉਹੀ ਤੇ ਗਲ ਏ ਨਾ ਸਾਨੂੰ ਸਿੱਖਣੀ ਚਾਹੀਦੀ ਨੇ ਏਹੀ ਚੀਜ਼ਾਂ ਨੇ। ਅ ਬੱਚਿਆਂ ਦਾ ਭੋਜ ਭੋਜਨ ਇੰਨਾ ਖ਼ਰਾਬ ਹੈ ਅੱਜ ਕੱਲ ਟਾਈਮ ਤੇ ਖਾ ਭੋਜਨ ਨੀ ਖਾਣਾ ਬਾਹਰ ਦਾ ਖਾਣਾ। ਏ ਸਾਰੀ ਚੀਜ਼ਾਂ ਸਾਨੂੰ ਠੀ ਕਰਨੀ ਚਾਹੀਦੀ ਨੇ, ਬੱਚਿਆਂ ਨੂੰ ਸਮਝਾਣਾ ਚਾਹੀਦਾ ਏ ਵੀ ਹਾਂ ਐਵੇਂ ਨੀ ਕਰਨਾ।
ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈ ਕੀ ਸਵੇਰੇ ਉੱਠ ਕੇ ਅ-ਅਪਣੇ ਸ਼ੈਰ ਕਰਿਆ ਕਰੋ।
ਉਹੀ ਤੇ ਗਲ ਏ, ਚਲੋ ਦੀਦੀ ਚੰਗਾ ਠੀਕ ਏ। ਉਹ-ਉ